ਸਤਿ ਸ਼੍ਰੀ ਅਕਾਲ ਜੀ।
ਜੀ ਹੋਰ ਠੀਕ ਹੋ।
ਹਾਂਜੀ ਵਧੀਆ ਤੁਸੀਂ ਸੁਣਾਓ?
ਹਾਂਜੀ ਵਧੀਆ ਹਾਂਜੀ ਕੀ ਬਣਾਇਆ ਅੱਜ
ਮੌਸਮ ਤੇ ਵਧੀਆ ਹੈਗਾ।
ਗਰਮੀ ਨਹੀਂ ਹੈਗੀ।
ਨਹੀਂ ਗਰਮੀ ਤੇ ਹੈ ਉਹੀ ਤੇ ਕਹਿ ਰਹੀ ਆ ਵਧੀਆ ਹੈਗਾ
ਅੱਛਾ ਗਰਮੀਆਂ ਦਾ ਮੌਸਮ ਵਧੀਆ ਹੁੰਦਾ।
ਹੁਣ ਕੀ ਕਰੀਏ ਪ੍ਰਕਿਰਤੀ ਨੇ ਤਾਂ ਦੇਣਾ ਹੀ ਹੈ ਹੁਣ ਹਾੱਸ ਕੇ ਪਾਸ ਕਰੋ ਜਾਂ ਰੋ ਕੇ ਪਾਸ ਕਰੋ ਪ੍ਰਕਿਰਤੀ ਨੇ ਤੇ ਚੱਲਣਾ ਈ।
ਹਾਂਜੀ ਨਹੀਂ ਵੈਸੇ ਪੇੜ ਪੌਦੇ ਲਗਾਓਗੇ ਇੰਨੀ ਗਰਮੀ ਨਹੀਂ ਲੱਗੇਗੀ।
ਨ ਸਾਡੇ ਬਾਹਰ ਲੱਗੇ ਹੋਏ ਨਾ ਬਹੁਤ ਸਾਰੇ ਤਾਂ ਸਾਨੂੰ ਇਤਨੀ ਨੀ ਮਹਿਸੂਸ ਹੁੰਦੀ।
ਅੱਛਾ ਫਿਰ ਤਾਂਹੀਓ ਤੁਸੀਂ ਕਹਿੰਦੇ ਪਏ ਨਾ ਵਧੀਆ ਹੈਗਾ।
ਹੋਰ ਕੀ ਕਰ ਰਹੇ ਸੀ ਆਪ
ਅਸੀਂ ਨਾਸ਼ਤਾ ਕਰ ਲਿਆ। ਅਹ ਦਲੀਆ ਬਣਾਇਆ ਸੀ।
ਹਾਂਜੀ
ਉਹ ਖਾਧਾ ਬਸ ਫਿਰ ਬੱਚਿਆਂ ਨੂੰ ਦੇਖਦੀ ਪਈ ਸੀ ਉਹਨਾਂ ਨੂੰ ਕਹਿ ਰਹੀ ਸੀ ਬਰਸ਼ ਕਰਲਓ ਦੁੱਧ ਦੇਵਾਂ ਤੁਹਾਨੂੰ
ਅੱਛਾ -ਅੱਛਾ ਛੋਟੇ ਨੇ ਬੱਚੇ ਤੁਹਾਡੇ
ਹਾਂਜੀ
ਅੱਛਾ
ਇੱਕ ਗੁੜੀ ਐ। ਦੋ ਗੁੜੀਐ ਮੇਰੀਆ।
ਅੱਛਾ
ਹਾਂਜੀ ਹੋਰ ਤੁਸੀਂ ਕੀ ਖਾਧਾ?
ਅਸੀਂ ਬਣਾਏ ਸੀ ਬੇਸਣ ਦੇ ਚੀਲੇ ਬਣਾ ਕੇ ਨਾ
ਹਾਂਜੀ
ਉਹਨਾਂ ਦੀ ਸਬਜ਼ੀ ਬਣਾਈ ਸੀ।
ਅੱਛਾ ਵੇ ਪਹਿਲਾਂ ਵੇਸਣ ਦੇ ਜਿਵੇਂ ਪੂੜਾ ਬਣਾ ਕੇ ਉਹਨਾਂ ਨੂੰ ਕੱਟ ਕਰਕੇ ਉਹਨਾਂ ਦੀ ਸਬਜ਼ੀ ਬਣਦੀ ਜਿਹੜੀ
ਹਾਂਜੀ ਹਾਂਜੀ ਮਸਾਲਾ ਵਗੈਰਾ ਪਾ ਕੇ ਹਾਂਜੀ
ਜੀ ਹਾਂ
ਹਾਂ ਉਹ ਬੜੇ ਦਿਨ ਹੋ ਗਏ ਸੀ ਹਾਂ ਬੜੇ ਦਿਨ ਹੋ ਗਏ ਸੀ ਬੱਚੇ ਮਗਰ ਪਏ ਸੀ ਬਣਾਓ ਬਣਾਓ ਬਣਾਓ ਅੱਜ ਮੈਂ ਕਿਹਾ ਚਲੋ ਬਈ ਬਣਾ ਹੀ ਦਿੰਨੇ ਆਂ।
ਹਾਂਜੀ ਹਾਂਜੀ ਬਦੀਆ ਬੱਚਿਆਂ ਦੇ ਸਾਡੇ ਆਪ ਆਪਣਾ ਸੁ ਟੇਸਟ ਤਾਂ ਰਹਿ ਹੀ ਨਹੀਂ ਗਿਆ ਕੋਈ ਅੱਛੀਆਂ ਬੱਚੇ ਕੀ ਖਾਣੈ ਅਸੀਂ ਉਹੀ ਉ ਖਾ ਲੈਂਨੇ ਆਂ ਜੋ ਬੱਚਿਆਂ ਨੂੰ ਪਸੰਦ ਅ ਅਸੀਂ ਆਪ
ਹਾਂ ਉਹ ਹੀ ਬਸ ਜੋ ਬੱਚੇ ਇੱਥੇ ਖੁਸ਼ ਹੋ ਕੇ ਖਾ ਲੈਂਦੇ ਨੇ ਆਪਾਂ ਵੀ ਉ ਥੋੜਾ ਬਹੁਤ ਖਾ ਲਈਦੈ ਸਵਾਦ ਲ ਅੱਗੇ ਨਾ ਲੱਗੇ ਚਲੋ ਬਈ ਕੋਈ ਨਾ ਟੈਮ ਪਾਸ ਕਰਨੈ
ਹਾਂਜੀ ਪਹਿਲਾ ਜਰੂਰ ਬੱਚਿਆਂ ਨੂੰ ਪੁੱਸ਼ਣੈ ਕੀ ਖਾਣੈ ਬੇਟਾ ਕੀ ਖਾਣੈ ਅੱਜ ਮੇਰੇ ਬੱਚੇ ਕਹਿ ਰਹੇ ਮੂੰਆ ਇਡਲੀ ਸਾਂਬਰ ਖਾਣੈ। ਤੇ ਮੈਂ ਕਿਹਾ ਚਲੋ ਕੋਈ ਗੱਲ ਨੀ ਉਹ ਬਣਾ ਲੈਂਣੇੇ ਆ ਤੂੰ ਪੈਰੇ
ਅੱਛਾ ਸਾਂਬਰ ਕਿੱਦਾਂ ਬਣਾਓਗੇ ਅਸੀਂ ਬਣਾਣੇ ਤੇ ਆਂ ਲੇਕਿਨ ਥੋੜ੍ਹਾ ਸਹੀ ਨਹੀਂ ਬਣ ਪਾਂਦਾ ਸਾਂਬਰ।
ਨਹੀਂ ਅਰ ਹਰ ਦੀ ਦਾਲ ਹੁੰਦੀ ਹੈ ਨ ਸਾਈਨ ਵਾਲੀ ਈਨ ਵੈਲੀ ਉਹਨੂੰ ਉਹਦੇ ਚ ਸਬਜੀਆਂ ਪਾਣੀ ਆ ਮਤਲਬ ਬੈਂਗਨ ਹੋ ਗਿਆ ਘੀਆ ਹੋ ਗਿਆ ਆਲੂ ਹੋ ਕੇ ਇਹ ਸਬਜ਼ੀਆਂ ਪਾ ਕੇ ਉਹਨੂੰ ਮਤਲਬ ਜਿਵੇਂ ਦਾਲ ਨੀ ਬਣਾਉਂਦੇ ਅਸੀਂ ਦਾਲ ਬਣਾ ਕੇ ਜਿਵੇਂ ਦਾਲ ਧਰਨੇ ਆ ਉਵੇਂ ਦਾਲ ਤਰ ਦੇਣੀ ਤੁਸੀ ਤੜਕਾਾਂ ਨੂੰ ਬਾਅਦ ਵਿੱਚ ਲਗਾਣਾ
ਅੱਛਾ
ਹਾਂਜੀ ਹਲਕਾ ਜਿਹਾ ਤੇਲ ਗਰਮ ਕਰਨਾ ਉਹਦੇ ਵਿੱਚ ਰਾਈ ਪਾਣੀ ਹੈ ਪਿਆਜ਼ ਟਮਾਟਰ ਪਾ ਕੇ ਉਹ ਤੜਕਾ ਲਗਾਉਣਾ ਮਿਰਚ ਵਗੈਰਾ ਸੁੱਕੀਆਂ ਲਾਲ ਮਿਰਚਾਂ ਹੁੰਦੀਆਂ ਨਾ
ਹਾਂਜੀ-ਹਾਂਜੀ
ਉਹ ਵੀ ਪਾਉਂਦੇ ਆ ਮਤਲਬ ਤੇਲਚੀ ਸੁੱਕੀਆਂ ਲਾਲ ਮਿਰਚਾਂ ਰਹੀਂ ਪਾ ਦੇਣੀ ਹੈ ਉਹਦਾ ਉਹ ਵੱਖਰਾ ਲੱਗਦਾ ਇੱਕ ਪਿਆਜ਼ ਟਮਾਟਰ ਵੀ ਵਿੱਚ ਹੀ ਸੁੱਟ ਦੇਣਾ ਮਤਲਬ ਕਿ ਦਾਲ ਦੇ ਵਿੱਚ ਅੀ ਸਾਰੇ ਸਬਜ਼ੀਆਂ ਕੱਚੀਆਂ ਸਬਜ਼ੀਆਂ ਪਾ ਦੇਣੇ ਘੀਆ ਕੱਟ ਕੇ ਪਾ ਦੇਣਾ ਬੈਂਗਨ ਪਾ ਦੇਣਾ ਆਲੂ ਪਾ ਦੇਣਾ ਪਿਆਜ਼ ਪਾ ਦੇਣਾ ਟਮਾਟਰ ਪਾ ਦੇਣਾ ਬਜੀੀ ਪਾ ਦੇਣਾ ਜਿਹੜਾ ਬਾਅਦ ਚੋਂ ਤੜਕਾ ਤੇਲ ਦਾ ਲੱਗਦਾ ਉਹ ਚਰਾਾਈ ਤੇ ਅਹ ਸੁੱਕੀਆਂ ਲਾਲ ਮਿਰਚਾਂ ਪਾ ਕੇ ਉਹਦੇ ਵਿੱਚ ਪਾ ਦੇਦੀ ਆ
ਅੱਛਾ
ਹਾਂਜੀ ਪਤਲਾ ਮਤਲਬ ਇਡਲੀ ਜਿਆਦਾ ਪਤਲਾ-ਪਤਲਾ ਹੀ ਸਵਾਦ ਲੱਗਦਾ ਗਾੜਾ ਤੇ ਨੀ ਸਵਾਦ ਲੱਗਦਾ
ਹਾਂਜੀ ਬਹੁਤ ਟਾਈਮ ਹੋ ਗਿਆ ਖਾਇਆ ਸੀ ਤੇ ਉਹ ਬੱਚੇ ਕਹਿ ਰਹੇ ਸੀ ਕੱਲ ਕਿ ਮੰਮੀ ਬਣਾਓ ਮੈਂ ਕਿਹਾ ਬਈ ਸਾਂਬਰ ਦਾ ਤੇ ਮੈਨੂੰ ਕੋਈ ਹਿਸਾਬ ਕਿਤਾਬ ਸਮਝ ਚ ਨਹੀਂ ਆਉਂਦਾ ਇਡਲੀ ਮੈਂ ਬਣਾ ਦਾਂਗੀ
ਨਹੀਂ ਇੱਕ ਤਾਂ ਮਤਲਬ ਅਸੀਂ ਇਡਲੀ ਸਾਂਬਰ ਵੀ ਬਣਾਉਂਦੇ ਹਾਂ ਇੱਕ ਹੁੰਦਾ ਹੈ ਦਾਲ ਬਾਟੀ ਚੂਰਮਾ ਉਹਦੇ ਉਹਦੇ ਨਾਲ ਵੀ ਸਾਂਬਰ ਖਾਧਾ ਜਾਂਦਾ ਹੈ
ਹਾਂ ਹਾਂ-ਹਾਂ
ਬਾਟੀਆਂ ਬਣਦੀਆਂ ਨੇ ਉਹ ਵੀ ਉਹ ਵੀ ਸਾਂਬਰ ਨਾਲ ਹੀ ਖਾਧਆਂ ਜਾਂਦੀਆਂ ਉਹ ਵੀ ਮਤਲਬ ਕਿ ਮੈਂ ਆਈ ਦੀ ਸੀ ਆਪਣੇ ਪੇਕੇ ਪੰਜਾਬ ਚ ਹੈਗੇ ਮੇਰੇ ਮੈਂ ਉੱਥੇ ਆਈ ਦੀ ਸੀ ਉਹ ਮੇਰੀ ਭਰਜਾਈ ਕਹਿੰਦੀ ਦੀਦੀ ਤੁਸੀਂ ਬਣਾ ਕੇ ਖਵਾਓ ਮੈਂ ਕਿਹਾ ਕੋਈ ਗੱਲ ਨੀ ਮੈਂ ਬਣਾ ਦਿੰਦੀ ਹਾਂ ਤੁਸੀਂ ਇਡਲੀਆਂ ਬਣਾ ਦੋ ਮੈਂ ਉਹ ਬਣਾ ਦਵਾਂਗੀ
ਅੱਛਾ-ਅੱਛਾ ਤੇ ਉਹ ਖਰੀਦਾ ਬਣਾਓਗੇ ਤੁਸੀਂ
ਦਾਲ ਬਾਟੀ ਦਾਲ ਬਾਟੀ
ਹਾਂਜੀ
ਉਹ ਮਤਲਬ ਜਿੰਨੇ ਕੁ ਜਿੰਨਾ ਕੁ ਆਟਾ ਲੈਣਾ ਨਾ ਜਿੰਨੇ ਕੁ ਅਸੀਂ ਮੈਂਬਰ ਹੈਗੇ ਹਾਂ ਜਿੰਨਾ ਕੁ ਅਸੀਂ ਖਾਂਦੇ ਹਾਂ ਉਹ ਆਟਾ ਲੈ ਕੇ ਉਹਦੇ ਵਿੱਚ ਉਹਦੇ ਵਿੱਚ ਮਲਾਈ-ਮਲਾਈ ਪਾਣੀ ਹੈ ਜਿੰਨਾ ਆਟਾ ਉਸ ਤੋਂ ਅੱਧੀ ਮਲਾਈ ਪਾ ਕੇ ਮਲਾਈ ਨਾ ਗੁੰਨ ਨਾ ਆਟੇ ਨੂੰ
ਅੱਛਾ
ਲੋੜ ਪਏ ਪਾਣੀ ਨਾਲ ਜਿਵੇਂ ਅਸੀਂ ਆਟਾ ਗੁੰਨੇ ਹਾਂ ਨਾ। ਉਵੇਂ ਮਲਾਈ ਪਾ ਕੇ ਉਹਨੂੰ ਗੁੰਨਾ ਵਿੱਚ। ਚ ਨਮਕ ਪਾਣਾ ਜਵੈਨ ਪਾਣੀ ਹੈ।
ਅੱਛਾ।
ਆਟਾ ਗੁੰਨ ਕੇ ਉਹਦੇ ਪੇੜੇ ਬਣਾਉਣੇ ਹੈ। ਛੋਟੇ ਛੋਟੇ ਬਨਾ ਲੋ ਵੱਡੇ ਬਨਾਲੋ। ਤੁਹਾਡੀ ਮਰਜ਼ੀ ਏ। ਬਟ ਸੇਕਾ ਲੱਗਣ ਅੰਦਰ ਤੱਕ ਸੇਕਾ ਲੱਗਣਾ। ਚਾਹੀਦਾ ਹਾ ਬਟੇ ਨੂੰ ਪੇੜੇ ਬਣਾ ਕੇ। ਉਹਨਾਂ ਨੂੰ ਗੈਸ ਉੱਤੇ ਸੇਕਣਾ ਉਹ। ਆਉਂਦਾ ਬਾਟੀ ਵਾਲਾ ਬਰਤਨ ਆਉਂਦਾ ਇੱਕ। ਮਤਲਬ--ਸਕੇਅਰ ਸ਼ੇਪ ਸਕੇਅਰ ਸ਼ੇਪ। ਦਾ ਰਾਊਂਡ ਸ਼ੇਪ ਦਾ ਹੁੰਦਾ ਉਹਦੇ ਉੱਤੇ ਪੇੜੇ ਰੱਖਣੇ ਆ ਉਹਨੂੰ ਗੈਸ ਦੇ ਥੱਲੇ ਮਤਲਬ ਕਿ ਅੱਗ ਲੱਗ ਅੱਗ ਅੱਗ ਦਾ ਸੇਕਾ ਲੱਗਣਾ ਚਾਹੀਦਾ ਉਹਨਾਂ ਨੂੰ। ਪੇੜਿਆਂ ਨੂੰ ਅੱਗ ਦਾ ਸੇਕਾ ਲੱਗਣਾ ਚਾਹੀਦਾ। ਉਹ ਸੇਕਾ ਲੱਗ ਗਿਆ ਬਰਾਊਨ ਹੋ ਗਿਆ ਫੇਿਰ ਉਹਨਾਂ ਨੂੰ ਪੁੱਠਾ ਕਰ ਤੋਂ ਦੋਨੋ ਸਾਈਡ ਬਰਾਊਨ ਹੋ ਜਾਣ। ਫੇਿਰ ਉਹਨਾਂ ਨੂੰ ਬਾਹਰ ਕੱਦਾੱਸ। ਮਿੰਟ ਵਾਸਤੇ ਰੈਸਟ ਕਰਨ ਦਿਓ। ਫੇਿਰ ਉਹਨਾਂ ਨੂੰ। ਚੋਂ ਦੀ ਤੋੜ ਕੇ ਸੋਫ। ਬਹੁਤ ਸੋਫਟ ਬਣਦੇ ਨੇ ਉਹ। ਵਿੱਚੋਂ ਤੋੜ ਕੇ ਤੇ ਉਹਨੂੰ ਦੇਸੀ ਘਿਓ ਦੇ ਵਿੱਚ। ਤਲ ਕੇ ਉਹ ਦਾਲ ਪਾ ਕੇ ਉੱਪਰ ਖਾਓ ਬਹੁਤ ਸਵਾਦ ਆਉਂਦਾ ਚੂਰ ਦਾਲ ਬਾਟੀ ਚੂਰਮਾ ਕਹਿੰਦੇ ਨੂੰ। ਚਟਨੀ ਵੀ ਬਣਦੀ ਹੈ ਕਈ ਚਟਨੀ ਵੀ ਬਣਾ ਲੈਨ। ਬਟ ਨਹੀਂ ਅਸੀਂ ਐਵੇਂ ਹੀ ਖਾ ਲੈਂਦੇ ਹਾਂ ਕਈ ਕਈ ਅਹ ਇਹਨੂੰ ਮਤਲਬ ਜਿਹੜੀ ਬਾਟੀ ਹੁੰਦੀ। ਉਹਨੂੰ ਖੰਡ ਪਾ ਕੇ ਵੀ ਖਾਂਦੇ ਆ ਸਾਦੀ ਮਤਲਬ। ਉਹ ਵੀ ਬਹੁਤ ਟੇਸਟੀ ਲੱਗਦੀ ਹੈ। ਚ ਚੂਰੀ ਨੀ। ਕਹਿੰਦੇ ਜਿਵੇਂ ਉਹ ਚੂਰੀ ਬਣ ਜਾਂਦੀ ਹੈਗੀ।
ਹਾਂ ਹਾਂ ਚੂਰੀ ਤੇ ਹੈ ਸੁਣਿਆ।
ਉਹ ਉਵੇਂ ਬਣ ਜਾਂਦੀ ਹੈ।
ਬਸ ਕਦੀ ਬਚਪਨ ਚ ਸਾਡੀ ਭੂਆ ਆਈ ਸੀ ਉੱਧਰ ਰਹਿੰਦੇ ਸੀ। ਸੀ ਇਲਾਬਾਦ ਵਾਲੇ ਪਾਸੇ ਮਿਰਜ਼ਾਪੁਰ ਉਹ ਕਦੀ ਬਚਪਨ ਚ ਖੁਆ ਗਏ ਸੀ। ਸੀ ਖਵਾ ਗਏ ਸੀ ਓਨ ਤੇ ਕਿੱਥੇ ਚਾਹੇ ਮਰ ਖੱਪ ਗਏ ਹੂਨ ਤੇ।
ਨਹੀਂ ਨਹੀਂ ਅਸੀ ਤਾਂ ਬਣਾਉਣ। ਤੇਰਾਏ ਸਮਝ ਨਹੀ ਲੱਗਦਾ ਰੋਜ਼- ਰੋਜ਼ ਦਾਲਾਂ ਵੀ ਨਹੀ ਬਣਾਈਆਂ ਜਾਂਦੀਆਂ ਸਬਜੀਆਂ ਵੀ ਨਹੀ ਬਣਾਈਆਂ ਜਾਂਦੀਆਂ ਫੇਰ ਅਸੀ ਇਹ ਚੀਜ਼ਾਂ ਬਣਾ ਲੈਂਦੇ ਹਾਂ। ਰੋਜ਼- ਰੋਜ਼ ਦਾਲਾਂ ਵੀ ਨਹੀ ਸਵਾਦ ਲੱਗਦੀਆਂ।
ਹਾਂਜੀ ਉਹ ਸਾਡੇ ਬੱਚੇ ਐਵੇਂ ਨਾ ਬਸ ਇਹ ਕਹਿਣਗੇ ਸਿਰਫ ਇਕ- ਇਕ ਦੋ -ਦੋ ਫਿਰ ਸਾਨੂੰ ਉਸ ਤੋਂ ਬਾਅਦ ਬ੍ਰੇਕਫਾਸਟ ਦੋ ਉਹ ਫਿਰ ਇਹ ਹੁੰਦਾ ਨਾ ਮੈਂ ਇਨਾ ਖਲਾਰਾ ਪਹਿਲੇ ਪਾਵਾਂ ਇਕ- ਇਕ ਦੋ- ਦੋ ਖਾਣਏ ਫੇਰ ਮੈਂ ਦੁਬਾਰਾ ਬਣਾਵਾਂ ਮੈਂ ਇਸ ਇਸ ਕਰਕੇ ਨਾ ਜਲਦੀ ਕਿ ਕੀਤੇ ਇਹਨਾਂ ਚੀਜ਼ਾਂ ਚ' ਹੱਥ ਨਹੀ ਪਾਉਣਾ ਚਾਹਦੀ।
ਨਹੀ ਨਹੀ ਥੋੜ੍ਹਾ ਬਣਾ ਲਓ ਜ਼ਰੂਰੀ ਥੋੜ੍ਹਾ ਨਾ ਐਡਾ ਜ਼ਿਆਦਾ ਬਣਾਉਣਾ ਪਹਿਲਾਂ ਟੇਸਟ ਦੇ ਤੌਰ ਤੇ ਬਣਾ ਕੇ ਦੇਖੋ ਜੇ ਸਵਾਦ ਬਣੇਗਾ ਫਿਰ ਹੋਰ ਬਣਾ ਲੈਣਾ ਜਿੰਨਾ ਆਟਾ ਸੀ ਰੋਜ਼ ਜਿੰਨਾ ਆਟਾ ਸੀ ਰੋਜ਼ ਗੁੰਨੇ ਆ ਉਹਨੇ ਕੇ ਆਟੇ ਵਿਚ ਮਲਾਈ ਪਾ ਲੋ ਲੂਣ ਤੇਲ ਪਾਲੋ ਬਸ ਆਟਾ ਗੁੰਨ ਲਓ ਉਨਾ ਕੋ ਬਹੁਤ ਸਵਾਦ ਬਣਦੀਆਂ ਇੱਕ ਵਾਰੀ ਬਣਾ ਕੇ ਦੇਖਣਾ ਬਹੁਤ ਹੀ ਜ਼ਿਆਦਾ ਸਵਾਦ ਬਣਦੇ ਨੇ ਉਹ ਨਾਲ ਸਾਂਬਰ ਖਾ ਲੋੋ ਹਾਂਜੀ-
ਕੋਈ ਨਾ ਟਰਾਈ ਜਰੂਰ ਕਰਾਂਗੇ। ਜੀ ਹੋਰ ਸੁਣਾਓ ਪੰਜਾਬ ਚ ਕਿੱਥੇ ਆਏ ਦੇ ਹੋ ਪੇਕੇ ਆਪਣੇ।
ਮੈਂ ਹੁਸ਼ਿਆਰਪੁਰ
ਹੁਸ਼ਿਆਰਪੁਰ ਦਿਓ ਅੱਛਾ
ਹਾਂਜੀ- ਇੱਧਰ ਬਹੁਤ ਗਰਮੀ ਹੈ। ਅੱਜ ਕਹਿ ਰਹੇ ਵੈਸੇ ਬਹੁਤ ਜਿਆਦਾ ਗਰਮੀ ਪੈਣੀ ਹੈ। ਬਹੁਤ ਜ਼ਿਆਦਾ ਗਰਮੀ ਹੈ। ਅੱਜ
ਹੂੰ ਗਰਮੀ ਦਾ ਮੌਸਮ ਐ ਤਾਂ ਜੀ ਦੇਖੋ ਜੀ ਉਹਨੇ ਵੀ ਆਪਣਾ ਅਸਰ ਵਿਖਾਣਾ ਪ੍ਰਕਿਰਤੀ ਨੇ ਵੀ
ਪਰ ਬਾਹਰ ਬਾਜ਼ਾਰ ਵਗੈਰਾ ਤੇ ਨਹੀ ਨਾ ਫੀਰ ਸਕਦੇ ਜਿਹੜਾ ਅਸੀਂ ਘੁੰਮਣ ਆਏ ਹੈਗੇ ਆ ਨਹੀਂ ਨਾ ਸਕਦੇ ਉਹ ਵੀ ਅਸੀ ਸ਼ਾਮੀ ਜਾਣੇ ਆ ਮਤਲਬ ਜਦੋਂ ਧੁੱਪ ਸਾਰੀ ਖਤਮ ਹੋ ਜਾਂਦੀ ਹੈ। ਸ਼ਾਮ ਨੂੰ ਬੱਚਿਆਂ ਨੂੰ ਬਾਹਰ ਲੈ ਕੇ ਨਿਕਲਦੇ ਆ ਤਾਂ ਫੇਰ ਬੱਚਿਆਂ ਨਾਲ ਜਾਣੇ ਆ ਉਵੇਂ ਸਾਰੀ ਦਿਹਾੜੀ ਅੰਦਰ ਹੀ ਰਹਿੰਦੇ ਬੱਚੇ
ਹਾਂ ਇਹ ਤੇ ਹੈ। ਹੀ ਦੇਖੋ ਜੀ ਧੁੱਪ ਦੇ ਵਿੱਚ ਫਿਰ ਬੱਚੇ ਅਗਰ ਬਾਹਰ ਜਾਣ ਫੇਰ ਆਣ ਪਾਣੀ ਪੀਂਦੇ ਨੇ ਤੇ ਥੋੜਾ ਇਹ ਲੱਗਦਾ ਡਰ ਲੱਗਦਾ ਬਿਮਾਰ
ਹੂੰ ਹੂੰ ਬੱਚਿਆਂ ਧੁੱਪ ਦੇ ਵਿੱਚ ਵੈਸੇ ਕਈ ਬੱਚਿਆਂ ਨੂੰ ਕੁਛ ਵੀ ਨਹੀ ਹੁੰਦਾ।
ਹਾਂ ਦੇਖ ਲਓ ਰੱਬ ਦੀ ਐ ਵੀ ਇੱਕ ਰੱਬ ਦੀ ਰਜਾ ਹੈ।
ਹਾਂਜੀ ਕਈਆਂ ਨੂੰ ਕੁਛ ਵੀ ਨੀ ਹੁੰਦਾ ਉਹ ਧੁੱਪੇ ਫਿਰਦੇ ਰਹਿੰਦੇ ਆ ਉਹ ਵੀ ਨੰਗੇ ਪੈਰੀ
ਹਾਂਜੀ ਬਸ ਜੀ ਜੋ ਜ਼ਿਆਦਾ ਕੇਅਰ ਕਰਦੇ ਨਾ
ਕੋਈ ਜ਼ਿਆਦਾ ਜਿਹੜਾ ਜਲ ਹੁੰਦਾ ਹੈ। ਜਿਹੜੀ ਜਲ ਨਹੀਂ ਘਰ ਵੀ ਛੱਡ ਦਿੰਦੇ ਆ ਆਪਣੇ ਆਪਣੇ ਹਾਲ ਦੇ। ਛੱਡ ਦਿੰਦੇ ਆ ਉਹਨਾਂ ਨੂੰ । ਰੱਬ ਤੇ ਭਰੋਸਾ ਹੁੰਦਾ ਉਹਨਾਂ ਨੂੰ ਕੁਛ ਨੀ ਹੁੰਦਾ। ਹੁੰਦਾ।
ਇਹੀ ਤਾਂ ਗੱਲ ਹੈ ਬਸ।
ਗਰਮੀ ਚ ਸਾਈਕਲ ਚਲਾਉਂਦੇ ਬੱਚੇ?
ਹਾਂਜੀ।
ਅਸੀਂ ਬੱਚਿਆਂ ਨੂੰ ਬਾਹਰ ਹੀ ਨਹੀ ਕੱਢਦੇ।
ਨਹੀਂ ਮੇਰਾ ਬੇਟਾ ਹੁਣ ਮਾਰਕੀਟ ਦਾ ਚੱਕਰ ਮਾਰ ਕੇ ਆਇਆ ਸਾਈਕਲ ਦੇ ਉੱਤੇ ਹਾਂ। ਹੁਸ਼ਿਆਰਪੁਰ ਵਿੱਚ ਕਾਫੀ ਕਿਹੜੀ ਜਗ੍ਹਾ ਫੇਮਸ ਹੈਗੀ ਹੈ ਘੁੰਮਣ ਵਾਲੀ?
ਨਹੀਂ ਅ ਮੈਂ ਨਾ ਇਸਦੇ ਵਿੱਚ ਨਹੀਂ ਕੁਛ ਦੱਸ ਸਕਦੀ ਕਿਉਂਕਿ ਮਨਾ ਕੀਤਾ ਦਾ ਕੁਛ ਵੀ ਦੱਸਣ ਦਾ ਨਾ।
ਅੱਛਾ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਠੀਕ ਹੈ ਕੋਈ ਨੀ ਕੋਈ ਨੀ ਮੈਨੂੰ ਇੰਨੀ ਜਾਣਕਾਰੀ ਨਹੀਂ ਸੀ।
ਨਹੀਂ ਨਹੀਂ ਕੋਈ ਸ਼ਹਿਰ ਦਾ ਨਾਮ ਆਪਣਾ ਨਾਮ ਨੀ ਦੱਸਣਾ ਸ਼ਹਿਰ ਦਾ ਨਾਮ ਨੀ ਦੱਸਣਾ ਕਿੱਥੇ ਰਹਿੰਦੇ ਪਏ ਇਹ ਚੀਜ਼ ਹੀ ਦੱਸਣੀ ਹੈ? ਐ ਦੇਖ ਇਹ ਕੌਲਗੀ 'ਚ ਹਾਂਜੀ ਮੈਂ ਕਿਹਾ ਤੁਹਾਨੂੰ ਦੱਸ ਦੇਵਾਂ ਤੁਸੀਂ ਮੈਂ ਕਿਹਾ ਤੁਸੀਂ ਡਿਟੇਲ ਪੁੱਛਦੇ ਪਏ ਹੋ ਨਾ ਮੈਂ ਕਿਹਾ ਮੈਂ? ਪਰ।
ਨਹੀਂ ਨਹੀਂ ਮੈਂ ਤਾਂ ਐਸੇ ਹੀ ਪੁੱਛ ਰਹੀ ਸੀ ਵੀ ਘੁੰਮਣ ਦੀ। ਕੋਈ ਜੂ ਵਗੈਰਾ ਹੈਗੇ ਨੇ ਉੱਥੇ ਜਾਂ ਕੋਈ ਬੱਚਿਆਂ ਨੂੰ ਘੁੰਮਾਉਣ ਵਾਸਤੇ।
ਨਹੀਂ ਅਜੇ ਨਾ ਮੈਂ ਗਈ ਮਤਲਬ ਛੋਟੇ ਹੁੰਦੇ ਸੀ ਤਾਂ ਫਿਰਿਆ ਹੀ ਦਾ ਸੀ ਬਜ਼ਾਰ ਹੁਣ ਤੇ। ਵਿਆਹ ਨੂੰ ਵੀ ਇੰਨੇ ਸਾਲ ਹੋ ਗਏ ਨੇ ਹੁਣ ਤਾਂ? ਸਾਰਾ ਇੱਕ ਸਾਲ ਚੀ ਸਾਰਾ ਕੁਛ ਚੇਜ ਹੋ ਜਾਂਦਾ ਹੈ?
ਬਹੁਤ ਚੇਜ ਹੁੰਦਾ ਫਿਰ ਅਸੀਂ ਇੰਨੇ ਸਾਲਾਂ ਬਾਅਦ ਜਾਂਦੇ ਹਾਂ ਤੇ ਉਹ ਕੋਈ।
ਸਾਲ ਬਾਅਦ ਜਾਦੇ ਹਾਂ ਉਹ ਤੇ ਹੈ।
ਐ ਤੇ ਹੈ ਹੀ ਹਾਂਜੀ।
ਹੁਣ ਦੱਸੋ ਪੂਰਾ ਹੀ ਉਹ ਹੋਇਆ ਦਾ ਹੈਗਾ।
ਇਹ ਵੀ ਹਾਂਜੀ ਉਹ ਸਭ ਡਿਵਲਪਮੈਂਟ । ਚਲਾ ਜਾਂਦਾ ਨਾ ਪਤਾ ਨਹੀਂ ਲੱਗਦਾ ਪਹਿਲੇ ਕਿਧਰੇ ਟੁੱਟਾ ਮਕਾਨ ਸੀ ਅੱਜ ਬਿਲਡਿੰਗ ਖੜੀ ਹੈ।
ਹੋਰ ਇਹ ਫਿਰ ਉਸ ਤੋਂ ਪਤਾ ਲੱਗ ਜਾਂਦਾ ਨਾ ਕਿ ਹਾਂ ਸਭ ਕੁਛ ਚੇਂਜ ਹੋ ਗਿਆ ਹੈਗਾ।
ਹਾਂਜੀ ਹਾਂਜੀ ਇਹ ਤੇ ਪ੍ਰਕਿਰਤੀ ਦਾ ਨਿਯਮ ਹੈ ਅੱਜ ਉਹ ਟੁੱਟੇਗਾ ਉਹ ਕੱਲ ਫਿਰ ਨਵਾਂ ਬਣਨਾ ਹੀ ਬਣਨਾ ਜੀ।
ਹਾਂਜੀ।
ਹੂੰ। ਹੁਸ਼ਿਆਰਪੁੁਰ ਚੱਕਰ ਦੇਖੋ ਲੱਗੇਗਾ ਸਾਡਾ ਵੀ ਕਦੀ ਦੇਖਾਂਗੇ? ਵੈਸੇ ਉਹ ਹਾਂਜੀ।
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਲੱਗਿਆ ਹੈ? ਤੁਹਾਡੇ ਨਾਲ ਗੱਲ ਕਰਕੇ ਫਿਰ ਗੱਲ ਕਰਾਂਗੇ ਠੀਕ ਹੈ ਜੀ।
ਅੱਛਾ ਜੀ ਅੱਛਾ ਥੈਂਕ ਯੂ।
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ